ਹੈਲੋ,
ਹਾਂਜੀ,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
ਕੀ ਹਾਲ ਹੈ ਠੀਕ ਹੋ?
ਹਾਂਜੀ-ਹਾਂਜੀ, ਬਹੁਤ ਵਧੀਆ ਬੈਠੇ ਸੀ ਬਸ ਗਰਮੀ ਬਹੁਤ ਹੋ ਰਹੀ ਹੈ। ਬੈਠਿਆ ਏ ਸੀ ਅੱਗੇ ਗੁਜ਼ਾਰਾ ਹੀ ਨਹੀਂ ਏ ਸੀ ਬਗੈਰ ਪੱਖੇ ਬਗੈਰ। ਕੂਲਰ ਬਗੈਰ, ਇੰਨੀ ਗਰਮੀ ਵੱਧ ਗਈ ਹੈ। ਹਾਂਜੀ, ਇੱਥੇ ਜ਼ਿਆਦਾ ਹੀ ਵੱਧ ਗ ਗਿਆ ਇਸ ਬਾਰ ਨਾ ਗਰਮੀ।
ਹਾਂ, ਬਰਸਾਤ ਵੀ ਨਹੀਂ ਪੈ ਰਹੀ ਪਤਾ ਨਹੀਂ ਕਿਉਂ?
ਹਾਂਜੀ-ਹਾਂਜੀ, ਮੀਂਹ ਆਵੇ ਨਾ ਥੋੜ੍ਹਾ ਬਰਸਾਤ ਆਵੇ ਨਾ ਥੋੜ੍ਹਾ ਫ਼ਰਕ ਪੈ ਜਾਏਗਾ। ਉੱਥੋਂ ਦੀ ਬੱਚੇ ਵੀ ਕੁਛ ਖਾਂਦੇ ਨੀ ਹੈਗੇ ਇੰਨੀ ਗਰਮੀ ਚ ਬੱਚਿਆਂ ਨੂੰ, ਹੈ ਹੀ ਨਹੀਂ, ਬਸ ਕੋਲਡ ਡਰਿੰਕਾਂ ਵਗੈਰਾ ਪਿਆ ਦਿਓ ਜਿੰਨੀਆਂ ਮਰਜ਼ੀ।
ਹਾਂ, ਉਹ ਪੇਟ ਦੇ ਵਿੱਚ ਗਰਮੀ ਹੋ ਜਾਂਦੀ ਹੈ ਨਾ ਇਸ ਟਾਈਮ। ਤੇ ਭੁੱਖ ਹੀ ਨਹੀਂ ਲੱਗਦੀ ਬੱਚਿਆਂ ਨੂੰ।
ਵੀ ਨਹੀਂ ਲੱਗਦੀ, ਹੁਣ ਸਾਡੇ ਬੱਚਿਆਂ ਨੂੰ ਵੈਸੇ ਬਹੁਤ ਜਲਦੀ ਗਰਮੀ ਹੋ ਜਾਂਦੀ ਹੈ, ਝੱਟ ਨਕਸੀਰ ਬੱਚਿਆਂ ਨੂੰ ਆ ਜਾਂਦੀ ਹੈ, ਦੋਨਾਂ ਨੂੰ ਵੀ ਆ ਜਾਂਦੀ ਹੈ, ਗਰਮੀ ਬੱਚੇ ਅੱਜ ਕੱਲ੍ਹ ਨਾ, ਲੈਂਦੇ ਨਹੀਂ ਕੁਛ ਡਾਈਟ-ਵਾਈਟ, ਜਿਸ ਤਰ੍ਹਾਂ ਹੁਣ ਗੋਂਦ ਕਤੀਰਾ ਦਿੰਦੇ ਆਂ। ਤੁੁਕ ਮਲੰਗਾ ਪਹਿਲੇ ਸਾਡੇ ਜ਼ਮਾਨੇ ਅਸੀਂ ਲੋਕ ਤੁਸੀਂ ਪਿੱਤਾ ਹੋਣਾ, ਅਸੀਂ ਵੀ ਬਹੁਤ ਪੀਤਾ ਹੈ ਤੁੁੱਕ ਮਲੰਗਾ ਹੁੰਦਾ ਸੀ ਗੋਦ ਕਤੀਰਾ ਹੁੰਦਾ ਹਜੇ ਵੀ ਮਿਲਣਾ ਹੁੰਦਾ ਹੈ। ਪਰ ਬੱਚਿਆਂ ਨੂੰ ਦੇਈ ਦਾ, ਹਾਂ ਮੈਂ ਅਜੇ ਵੀ ਪੀਂਦੀ ਹਾਂ ਬੱਚੇ ਪੀਂਦੇ ਹੀ ਨੇ, ਬੱਚਿਆਂ ਦੇ ਨਖਰੇ ਹੀ ਬਹੁਤ ਨੇ ਬੱਚਿਆਂ ਨੂੰ,
ਕਦੇ ਨਾ ਪੇਟ ਦੀ ਗਰਮੀ ਹੈ ਜਿਹੜਾ ਖਾਂਦੇ ਨੇ ਥੋੜਾ ਮੈਗੀ ਫਰਾ ਚਿਪਸ, ਪੇਟ ਦੀ ਗਰਮੀ ਵੱਧ ਜਾਂਦੀ ਹੈ ਨਾ ਉਹਦੇ ਨਾਲ ਜਾਂ ਫਿਰ ਸਰਦੀਆਂ ਚ ਕੁੱਝ ਗਰਮ, ਖਾਇਆ ਦਾ ਹੁੰਦਾ ਹੈ, ਉਹ ਵੀ ਪੇਟ ਦੀ ਗਰਮੀ ਖਤਮ ਨਹੀਂ ਹੋਈ ਦੀ ਹੁੰਦੀ ਗਰਮੀਆਂ ਦੇ, ਸੀਜ਼ਨ ਚ ਤੇ ਉਹ ਆ ਕੇ ਫੇਰ ਉਹ ਨਿਕਲਦੀ ਹੈ, ਆ ਕੇ ਬੱਚਿਆਂ ਨੂੰ, ਤੁਸੀਂ ਕੋਈ ਮਿਕਸੀ ਵਾਲਾ ਸ਼ੇਕ ਸ਼ੂਕ ਬਣਾਉਂਦੇ ਹੋਣੇ ਹੋ ਜੇ ਬਨਾਉਂਦੇ ਹੋ ਨਾ, ਤੇ ਗੂਦਕਤੀਰਾ ਭਿਗੋਇਆ ਹੋਇਆ ਨਾ ਜਿਹੜਾ ਗੂਦ ਕਤੀਰਾ ਹੁੰਦਾ ਵਾਈਟ ਵਾਲਾ,
ਹਾਂਜੀ ਹਾਂਜੀ
ਤੁਸੀਂ ਉਹ ਸ਼ੇਕ ਦੇ ਵਿੱਚ ਮਿਕਸ ਹੀ ਕਰ ਦਿਆ ਕਰੋ ਨਾਲ। ਇਹਨਾਂ ਨੂੰ ਪਤਾ ਹੀ ਨਹੀਂੀ ਚੱਲੇਗਾ ਵਿੱਚ ਪਿਆ ਹੋਇਆ- ਹਾਂ। ਨਹੀਂ ਮੈਂ ਵੀ ਜੇ ਦੇਣਾ ਹੁੰਦਾ ਨਾ ਮੈਂਗੋ ਸ਼ੇਕ, ਕੋਈ ਵੀ ਜੇ ਜੇ ਤੁਹਾਡੇ ਬੱ- ਬੱਚੇ ਜਿਹੜਾ ਵੀ ਪੀਂਦੇ, ਚੋਕਲੇਟ ਸ਼ੇਕ ਬਣਾਉਂਦੇ ਹੈ ਜਾਂ ਮੈਂਗੋ ਸ਼ੇਕ ਬ ਪੀਂਦੇ ਹੈ। ਜਾਂ ਕੋਈ ਵੀ ਰੂ ਅਫਜ਼ਾ ਸ਼ੇਕ ਤੁਸੀਂ ਥੋੜੇ ਜਿਹੇ ਦੁੱਧ ' ਨਾ ਉਹ ਭਿਗੋਇਆ ਹੋਇਆ ਜਿੰਨਾ ਤੁਸੀਂ ਦੇਣਾ ਦੋਨੋਂ ਬੱਚਿਆਂ ਨੂੰ ਇੱਕ-ਇੱਕ ਚਮਚ ਭਰ ਕੇ ਉਹ ਨਾਲ ਹੀ ਮਿਕਸੀ ਕਰ ਦੋ ਫੇਿਰ ਬਾਕੀ ਦੁੱਧ ਪਾ ਕੇ ਦੁਬਾਰਾ ਮਿਕਸੀ ਕਰ ਦੋ
ਇਹ ਤੁਹਾਡਾ ਆਈਡੀਆ ਬੜਾ ਮੈਨੂੰ ਅੱਛਾ ਲੱਗਿਆ ਕਿਉਂਕਿ, ਮੈਂ ਕਦੀ ਗੋਰ ਨਹੀਂ ਕੀਤੀ ਕਿ ਇੰਝ ਗੋਗ ਦੇ ਵਿੱਚ ਪਾ। ਵਧ ਕਰਾਂ ਇਸ ਤਰ੍ਹਾਂ ਦੇ ਬੱਚੇ ਨੂੰ ਪਤਾ ਵੀ ਨਹੀਂੀ ਚੱਲੇਗਾ, ਹਾਂ ਹਾਂ ਮੈਂਗੋ ਸ਼ੇਕ ਤਾਂ ਪੀ ਲੈਂਦੇ ਆ।
ਅੱਛਾ ਜਾਂ ਫਲੂਦੇ ਵਾਲੀ ਕੁਲਫ਼ੀ ਖਾ ਲੈਂਦੇ ਨੇ
ਨਹੀਂ ਉਹ ਵੀ ਨਹੀਂ ਖਾਂਦੇ, ਰਾਤੀ ਮਾਰਕੀਟ ਤੋਂ ਮੰਗਵਾਈ ਸੀ ਤੇ ਨਹੀਂ ਖਾਂਦੇ ਕਹਿੰਦੇ ਸੀ ਚ ਚੋਕੋ-ਬਾਰ ਖਾਣੀ ਆ, ਉਹਨਾਂ ਨੇ ਦੋਵਾਂ ਚੋਕੋ-ਬਾਰ ਖਾਧੀ, ਉਹ ਨ ਨਹੀਂ ਖਾਧੀ, ਉਹ ਫਿਰ ਮੈਂ ਹੀ ਖਾਧੀ।
ਜੇ ਇਹਨਾਂ ਨੂੰ ਸੌਂਫ-ਸੂਫ ਵਾਲਾ ਦੁੱਧ ਦਿਓ, ਸੌਂਫ ਦਾ ਪਾਊਡਰ-ਪੂਡਰ
ਨਹੀਂ ਖਾਂਦੇ ਦੋਨੋ ਹੀ, ਬਿਲਕੁਲ ਵੀ ਨਹੀਂ ਬਾਕੀ ਤੁਸੀਂ ਚੋਕਲੇਟ ਸ਼ੇਕ ਕਿਸ ਤਰ੍ਹਾਂ ਬਣਾਉਂਦੇ ਹੋ?
ਚੋਕਲੇਟ ਸ਼ੇਕ ਤਾਂ ਐਂ ਜੀ ਹਾਰਸ਼ੀ ਸਿਰਪ ਆਉਂਦਾ ਹੈ ਮਾਰਕੀਟ ਦੇ ਵਿੱਚ
ਹਾਂਜੀ ਹਾਂਜੀ ਹੈਗਾ ਮੇਰੇ ਕੋਲ
ਹਾਂ ਤੇ ਮੈਂ ਤਾਂ ਉਹਨੂੰ, ਵੈਸੇ ਤੁਸੀਂ ਚੋਕਲੇਟ ਸ਼ੇਕ ਇਹ ਖਾਲੀ ਚੋਕਲੇਟ ਸ਼ੇਕ ਪੀਂਦੇਾਂ ਤੁਹਾਡੇ ਬੱਚੇ, ਦੂਜਾ ਸ਼ੇਕ ਪੀਂਦੇ ਆ
ਨਹੀਂ-ਨਹੀਂ ਚੌਕਲੇਟਸ ਮੈਂ ਕਦੀ ਟਰਾਈ ਨਹੀਂ ਕੀਤਾ, ਹਰਸ਼ੀਜ਼ ਤਾਂ ਖਾ ਲੈਂਦੇ ਆਂ। ਅਤੇ ਮੈਂ ਤੁਹਾਡੇ ਕੋ ਮੈਂ ਇੱਕ ਰੈਸਪ ਪੁੱਛਣਾ ਕਿਸਾਂ ਬਣਾਉਦੇ ਹੋ ਚਾਕਲੇਟ
ਹਾਂ, ਨਹੀਂ ਦੁੱਧ ਦੇ ਵਿੱਚ ਬਸ ਥੋੜ੍ਹਾ ਜਿਹਾ ਹਾਰਸੀ਼ ਪਾ ਦਈਦੈ ਔਰ ਮਿੱਠਾ ਪਾ ਦਈਦਾ ਬਸ, ਔਰ ਜੇ ਮੇਰਾ ਵੱਡਾ ਬੇਟਾ ਉਹਨੇ ਕਈ ਵਾਰ ਕੋਲਡ ਕੋੌਫੀ ਪੀਣੀ ਹੁੰਦੀ ਹੈ ਤੇ ਉਹਨੂੰ ਮੈਂ ਥੋੜਾ ਹਾਰਸ਼ੀ ਵੀ- ਪਾਉਨੀ ਹਾਂ ਤੇ ਬਾਕੀ ਕੌਫੀ ਪਾ ਦਿੰਨੀ ਹਾਂ ਤੇ ਗ੍ਰਾਇੰਡ ਕਰ ਦਿੰਨੀ, ਮਿਕਸੀ ਕਰ ਚਾਹੇ ਹੈਂਡ ਗ੍ਰੈਂਡਰ ਮਾਰਦੋ-
ਐ ਵੀ ਠੀਕ ਹੈ ਤੁਸੀਂ ਐਡੀਆ ਦਿੱਤਾ ਚੋਕਲੇਟ ਸੇ਼ਕ ਵਾਲਾ, ਕਿਉਂਕਿ ਚੋਕਲੇਟ ਖਾਣ ਦੇ ਬੱਚੇ ਬਹੁਤ ਸ਼ੌਕੀਨ ਹੈਗੇ ਨੇ। ਤੇ ਵੈਸੇ ਹਰਸੀਜ਼, ਹਾਂ ਗਰਮੀ ਕਰਦੇ। ਇਹ ਤੁਹਾਡੀ ਗੱਲ ਠੀਕ ਹੈ ਮੇਰੇ ਬੱਚੇ ਚੋਕਲੇਟ ਬਹੁਤ ਖਾਂਦੇ ਆ।
ਹਾਂ ਚੋਕਲੇਟ ਤਾਂ ਬਹੁਤ ਗਰਮੀ ਕਰਦੀ ਹੈ ਪੇਟ ਵਿੱਚ
ਬਹੁਤ ਸ਼ੌਂਕ ਏ ਉਹਨਾ ਤੇ ਪੂਰੀ ਵੀ ਚਾਕਲੀਟ ਖਾ ਜਾਂਦਾ ਰੋਜ਼ ਹੀ- ਇਹ ਤੇ ਤੁਸੀਂ ਸਹੀ ਦੱਸ ਰਹੇ ਹੋ ਹਾਂ ਹਾਂ, ਇਹ ਨਾ ਹੀ ਠੀਕ ਹੈ ਮੈਂ ਕੁਛ ਬੈਟਰ ਆ ਫਿਰ ਤੇ
ਹਾਂ ਮੈਂ ਜੇ ਮੈਂਗੋ ਸ਼ੇਕ ਪੀ ਲੈਂਦੇ ਨਾ ਤੁਹਾਡੇ ਬੱਚੇ, ਰੂ-ਅਫਜ਼ਾ ਸ਼ੇਕ ਵੀ ਪੀ ਲੈਂਦੇ ਨੇ।
ਰੋਫ ਦਾ ਸੇ ਵੀ ਪੀ ਲੈਂਦੇ ਉਹ ਘੱਟ ਹੀ ਪੀਂਦੇ ਮੈਂਗੋ ਜਿਆਦਾ ਫੇਵਰੇਟ ਇਹਨਾਂ ਦਾ
ਹਾਂ ਤੇ ਮੈਂਗੋ ਸ਼ੇਕ ਦੇ ਵਿੱਚ ਪਾਓ ਫੇਰ ਤੁਸੀਂ, ਗੋਦਕਤੀਰਾ ਉਹਦੇ ਚ ਪਾ ਦਿਆ ਕਰੋੁ ਦੁਪਹਿਰ ਦੇ ਟਾਈਮ ਦਓ, ਰਾਤ ਦੇ ਟਾਈਮ ਨਾ ਦੇਣਾ।
ਹਾਂ ਦੁਪਹਿਰ ਸਕੂਲੋਂ ਜਦੋਂ ਆ ਨਾ ਤਾਂ ਹੀ ਦੇ ਦਿੱਤਾ। ਗਰਮੀ ਵੀ ਤੇ ਇੰਨੀ ਆ ਨਾ ਦੇਖੋ ਤੁਸੀਂ ਇੰਨੀ ਗਰ ਧੁੱਪ ਬਾਹਰ ਜਾ ਕੇ ਦੇਖੋ ਕਿੰਨੀ ਧੁੱਪ ਹੈ। ਬਿਨਾਂ ਐਏਸੇ ਦੇ ਬਿਨਾਂ ਗੁਜ਼ਾਰਾ ਹੀ ਨਹੀਂ ਔਰ ਬੱਚੇ, ਹਾਂ ਬੱਚੇ ਨੂੰ ਘਰੋਂ ਬਾਰ ਕੱਢਨਾ ਲੋ ਬੱਚੇ ਨਸੀਹ ਸ਼ੁਰੂ ਹੋ ਗਈ
ਹਾਂ, ਬਸ ਇਹੀ ਹਾਲ ਹੈ। ਬੱਚੇ ਸੋਹਲ ਨੇ ਅੱਜ-ਕੱਲ। ਸਾਡੇ ਵੀ ਇੱਥੇ ਅੱਜ ਅਸੀਂ ਲਗਾਇਆ ਤਾਂ ਰਲ ਕੇ ਸਾਰਿਆਂ ਨੇ, ਕੁਛ ਕਹਿੰਦੇ ਸੀ ਹਿੰਦੂ ਕਹਿੰਦੇ ਸੀ ਨਿਰਜਲਾ ਏਕਾਦਸ਼ੀ ਏ, ਤੇ ਫਿਰ ਦੁਬਾਰਾ ਸ਼ਬੀਲ ਵੀ ਨਾਲ ਲਗਾਈਏ। ਉਹ ਗੁਰੂ ਅਰਜਨ ਦੇਵ ਜੀ ਦੇ ਨਾ ਤੇ ਦਸ ਦਿਨ ਪਹਿਲੇ ਵੀ ਲਗਾਈ ਸੀ, ਬਸ ਉੱਥੇ ਸੇਵਾ ਸਾਰੇ ਕਰ ਰਹੇ ਨੇ, ਬੱਚੇ ਵੀ ਉੱਥੇ ਹੀ ਨੇ ਤੇ ਧੁੱਪ ਸੀਗੀ, ਮੈਂ ਕਿਹਾ ਗਰਮੀ ਬਹੁਤ ਹੈਗੀ, ਮੈਂ ਫੇਰ ਇੱਥੇ ਹੀ ਆ ਘਰ ਆ ਗਈ। ਮੈਂ ਕਿਹਾ ਦੇਖ ਲਓ ਸਾਡੇ ਸਿੰਘਾਂ ਨੇ ਪਤਾ ਨੀ ਕਿਸ ਤਰ੍ਹਾਂ ਸ਼ਹੀਦੀਆਂ ਦਿੱਤੀਆਂ ਨੇ ਇਹ ਸਾਡੇ ਕੋਲੋਂ ਖੜਾ ਨਹੀਂੀ ਹੋਇਆ ਜਾਂਦਾ
ਖੜਾ ਨਹੀਂ ਹੋਇਆ ਜਾਂਦਾ ਅਸੀਂ ਐਨੀ ਧੋਪ ' ਚ ਵਾਪਸ ਆ ਜਾਂਦੇ ਹਾਂ ਅਸੀਂ ਕਹਿੰਦੇ ਗਰਮੀ ਹੈ ਜੀ ਚਲੋ ਬੜੀ ਗਰਮੀ ਹੈ
ਸਹੀ ਗੱਲ ਹੈ
ਨਹੀਂ ਗਰਮੀ ਨਾ ਕੁਛ ਵੱਧ ਵੀ ਗਈ ਹੈ ਹੁਣ ਨਸਾ ਇਹ ਕੁਝ ਮੇਰੇ ਹਿਸਾਬ ਨਾਲ ਗਲੋਬਲ ਵਾਰਮਿੰਗ ਹਾਂਜੀ ਮੈਂ ਇਹ
ਪਹਿਲੇ ਬਰਸਾਤਾਂ। ਕਿਉਂ ਆਉਂਦੀਆਂ ਹੁੰਦੀਆਂ ਸੀ ਇੰਨੀਆਂ ਕਿਉਂਕਿ ਪਹਿਲੇ ਕਿੰਨੇ ਪੇੜ ਪੌਦੇ ਹੁੰਦੇ ਹੀ ਹੁੰਦੇ ਸੀ ਹੁਣ ਤਾਂ ਜਨਸੰਖਿਆ ਵੱਧਦੀ ਜਾ ਰਹੀ ਹੈ ਮਕਾਨ ਬਣੀ ਜਾ ਰਹੇ ਨੇ ਪੇੜ ਕੱਟਣੇ ਹੀ ਕੱਟਣੇ ਨੇ
ਸਹੀ ਕਹਿ ਰਹੇ ਹੋ ਪੇੜ ਪੌਦੇ ਕੱਟ ਦਿੱਤੇ ਇਹਨਾਂ ਨੇ ਕਿਉਂਕਿ ਮਕਾਨ ਜਗ੍ਹਾ ਦੀ ਦਿੱਕਤ ਹੈ ਹਾਂਜੀ ਹਾਂਜੀ ਸਹੀ ਕਹਿ ਰਹੇ ਹੋ
ਜੰਗਲਾਂ ਦੇ ਜੰਗਲ ਵੀ ਖ਼ਤਮ ਕਰ ਰਹੇ ਨੇ ਹੁਣ ਤੇ
ਹਾਂਜੀ ਹਾਂਜੀ ਓਈ ਨਾ ਅਗਰ ਜਗ੍ਹਾ ਹੋਏਗੀ ਨਹੀਂ ਲੋਕਾਂ ਕੋਲੋਂ ਉਹਨਾਂ ਨੇ ਪੇੜ ਕੱਟਣੇ ਨੇ ਫਿਰ ਪੇੜ ਕਟੀਣਗੇ ਤੇ ਹਵਾ ਕਿੱਥੋਂ ਆਉਗੀ ਕਿੱਥੋਂ ਆਕਸੀਜਨ ਬਨਣੀ ਹੈ।
ਸਹੀ ਗੱਲ ਹੈ ਵੈਸੇ ਨਾ ਵੇਖੋ ਜੈ ਥੇ ਜਿੱਥੇ ਮਕਾਨ ਹੁੰਦਾ ਹੈ ਨਾ ਜ ਲੋਕੀ ਬਣਾਉਂਦੇ ਨੇ ਗੌਰਮੈਂਟ ਨੂੰ ਇਹ ਅ ਫਿਕਸ ਕਰ ਦੇਣਾ ਚਾਹੀਦਾ ਜਿੱਥੇ ਕੋਈ ਕੋਠੀ ਪਾਏਗਾ ਮਕਾਨ ਪਾਏਗਾ ਛੋਟੇ ਬੂਟੇ ਤੇ ਲਾਈ ਲਾਏ ਇੱਕ ਵੱਡਾ ਦਰਖਤ ਵੀ ਆਪਣੇ ਘਰ ਦੇ ਬਾਹਰ ਉਹ ਲਾਏ ਲਾਏ ਆਪਣੇ ਦੀਵਾਰ ਕੋਲ ਉਹ ਦਰਖਤ ਦੱਸ ਕਲ ਨੂੰ ਕਿੰਨਾ ਵੱਡਾ ਹੋ ਜਾਏਗਾ ਆਪ ਨੂੰ ਹੀ ਸੋਖੇ ਗਾ ਆਕਸੀਜਨ ਵੀ ਛੱਡੇਗਾ ਅਤੇ ਉਹ ਏਰੀਆ ਦਾ ਟੈਂਪਰੇਚਰ ਵੀ ਡਾਊਨ ਰਹੇਗਾ
ਡਾਊਨ ਰਹੇਗਾ
ਅ ਅਸੀਂ ਗੱਡੀਆਂ ਖੜੀਆਂ ਕਰਨੀਆਂ ਹੁੰਦੀਆਂ ਛਾ ਲੱਭਦੇ ਹਾ ਪੇੜ ਹੀ ਨਹੀਂੀ ਏ ਕਿਧਰੇ
ਹਾਂਜੀ ਹਾਂਜੀ ਅਸੀਂ ਉਦੋਂ ਕੱਲ੍ਹ ਵੀ ਗਏ ਸੀ ਅਤੇ ਘੁੰਮਣ ਵਾਸਤੇ ਗਏ ਸੀ ਅਤੇ ਉੱਥੇ ਗਰਮੀ ਇੰਨੀ ਸੀ ਅਤੇ ਸਾਨੂੰ ਗੱਡੀ ਅਸੀਂ ਪਾਰਕਿੰਗ ਕਰਨੀ ਸੀ ਅਸੀਂ ਟੂੰਡਦੇ ਰਹਿ ਕੇਏ ਅਸੀਂ ਪਾਰਕਿੰਗ ਕਿੱਥੇ ਕਰੀਏ ਪੇੜ ਦੀ ਛਾਂ ਮਿਲੇ ਮੀਨਸ ਤੁਸੀਂ ਦੇਖੋ ਅਸੀਂ ਖੁਦ ਪੇ ਢੂੰਡ ਰਹੇ ਹਾਂ ਤੇ ਪੇੜ ਮਿਲ ਜਾਏ
ਸਹੀ ਗੱਲ ਹੈ ਮੈਂ ਤਾਂ ਬਹੁਤ ਜੀ ਕਿਉਂਕਿ ਦੇਖੋ ਬੰਦ ਗੱਡੀ ਧੁੱਪੇ ਖੜੀ ਹੈ ਬੜੀ ਗਰਮ ਹੋ ਜਾਂਦੀ ਹੈ ਬੈਠਾ ਨਹੀਂੀ ਜਾਂਦਾ
ਹਾਂਜੀ ਹਾਂਜੀ ਹਾ ਧੁੱਪੇ ਓਹ ਗੱਡੀ ਫਿਰ ਅਸੀਂ ਬਹਿ ਨਹੀ ਪਾਉਦੇ ਵਾਪਿਸ ਗੱਡੀ ਚੋਂ ਨਿਕਲ ਕੇ ਬਾਹਰ ਜਾਓ ਤੁਸੀਂ ਇੱਕ ਵਾਰੀ ਧੁੱਪ ਚ ਗੱਡੀ ਖੜੀ ਹੋਏਗੀ ਫਿਰ ਅੰਦਰ ਵੜ੍ਹ ਕੇ ਦੇਖੋ ਭੱਠੀ ਬਲਦੀ ਹੁੰਦੀ ਹੈ ਇੰਜ ਅਗ ਅਸੀਂ ਕਿੰਨੀ ਗਰਮੀ ਚ ਕਹਿ ਹਾ ਅਸੀ ਨਿਕ
ਸਹੀ ਗੱਲ ਹੈ ਐ ਹੀ ਗਰਮ ਸਰਦ ਹੋ ਜਾਂਦਾ ਨਾ ਫੇਿਰ ਉਹੀ ਸਾਰਿਆਂ ਨੂੰ ਮਿਲ ਕੇ ਹੀ ਪਹਿਲ ਕਰਨੀ ਪੈਣੀ ਹੈ। ਸਾਰੇ ਲੋਕਾਂ ਨੂੰ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ। ਕਿ ਆਪਾਂ ਜਿੰਨਾ ਹੋ ਸਕੇ ਚੱਲ ਜਿੰਨੀ ਜਿੰਨੀ ਜਗ੍ਹਾ ਹੈ ਕਿਸੇ ਕੋਲ ਉਸ ਹਿਸਾਬ ਨਾਲ ਚੱਲ ਗਰੀਨਰੀ ਲਾ ਲਵੇ
ਸਹੀ ਕਹਿ ਰਹੇ ਹੋ ਹਰ ਕੋਈ ਨਹੀਂ ਸੋਚਦਾ ਨਾ ਹਰ ਕੋਈ ਆਪਣਾ ਆਪਣਾ ਹੀ ਸੋਚਦਾ ਨਾ ਕਿ ਮੈਨੂੰ ਤਾਂ ਮਕਾਨ ਚਾਹੀਦਾ ਮੈਂ ਮਕਾਨ ਜਿੱਥੇ ਮਰਜ਼ੀ ਬਣ ਪੇੜ ਕੱਟਣੇ ਮੈਨੂੰ ਕੁੱਛ ਕਰਨਾ ਹੋਵੇ ਹਰ ਕਿਸੇ ਨੂੰ ਆਪਣਾ ਹੀ ਹੈ ਨਾ ਕੋਈ ਸਬਦਾ ਨਹੀਂ ਸੋਚਦਾ ਕਿ ਸਾਰਿਆਂ ਦਾ ਸੋਚੀਏ ਕੱਲ੍ਹ ਤੁਹਾਡੇ ਬੱਚੇ ਵੱਡੇ ਹੋਣਗੇ ਤੁਹਾਨੂੰ ਹਵਾ ਤਾਂ ਕੱਲ੍ਹ ਨੂੰ ਪੇੜ ਲੱਭਣਾ ਹੀ ਨਹੀਂ
ਦੇਖ ਲਓ ਸਾਡੇ ਉਹੀ ਹੈ ਨਾ ਆਪਣੀ ਜਨਰੇਸ਼ਨ ਵਾਸਤੇ ਬੰਦਾ ਸੋਚਦਾ ਆਪਣੇ ਵਾਸਤੇ ਸੋਚਦਾ
ਬਿਲਕੁਲ ਬਿਲਕੁਲ ਹੁਣ ਤੁਸੀਂ ਦੇਖੋ ਇਹ ਗਰਮੀ ਇੰਨੀ ਕਿਉਂ ਵੱਧ ਰਹੀ ਹੈ ਜਿਸ ਤਰ੍ਹਾਂ ਹੁਣੇ ਘਰ ਘਰ ਘਰ ਏ ਸੀ ਹੈਗਾ ਤੁਸੀਂ ਦੇਖੋ ਵੱਡੇ ਸ਼ਹਿਰ ' ਜਾ ਕੇ ਦੇਖੋ ਹਰ ਫਲੈਟ 'ਚ ਏ ਸੀ ਲਾਗੀ ਆਦਾ ਹਾਂ ਓ ਏ ਸੀ ਲੱਗੇ ਨੇ ਏ ਸੀ ਵੀ ਤਾਂ, ਘ ਘਰਾਂ ਦੀ ਕਮਰੇਆਂ ਦੀ ਸਾਰੀ ਗਰਮੈਸ਼ ਜੋ ਹੈ, ਓ ਸਾਰੀ ਬਾਰ ਖਿੱਚ ਰਏ ਨੇ।
ਹਾਂ, ਤਾਂ ਈ ਤਾਂ ਫੇਰ ਓ ਏਰੀਆ, ਓ ਏਰੀਆ ਦਾ ਟੈਂਪਰੇਚਰ ਵੱਦੇਆ ਈ ਨੀ ਕੇਓਕਿ ਹਰ ਘਰਾਂ ਚ ਏ ਸੀ ਏ ਹੁਨ, ਓ ਗਰਮ ਹਵਾ ਹੋਰ ਫੈਲਦੀ ਐ ਬਾਰ।
ਹਾਂਜੀ-ਹਾਂਜੀ, ਤੇ ਤਾਂ ਈ ਤਾਂ ਹਾਰ ਘਾਰ ਘਾ ਬੁਰਾ ਹਾਲ ਪੈਲੇ ਅਸੀਂ ਲੋਕ ਸਬ ਛਤਾਂ ਤੇ ਸੋ ਜਾਂਦੇ ਸੀ। ਥੋਨੂੰ ਮ ਕਦੀ ਮੈਹਸੂਸ ਹੋਏਆ, ਕਿ ਜਾਦਾ ਗਰਮੀ ਏ ਕੂ
ਨਾ, ਨਾ, ਨਾ ਅਸੀਂ ਦੇਖੋ ਕੂਲਰ ਵੀ ਨੀ ਲਾਂਦੇ ਹੁੰਦੇ ਸੀ। ਪੈਲੇ, ਛੱਤ ਤੇ ਸੋ ਜਾਨਾ ਯਾ ਕਮਰੇ ਵੀ ਸਾਡੇ ਏਨੇ ਤ ਪਤਾ ਈ ਨੀ ਹੁੰਦਾ ਸੀ।
ਹਾਂਜੀ, ਕਿਉਂਕਿ ਹੁਨ ਤਾਂ ਘਾਰ-ਘਾਰ ਏਸੀ ਲੱਗੇਆਦੈ
ਹਾਂ, ਓ ਆਤਾਂ ਈ ਪੈ ਗੀਆਂ ਹੋਈਆਂ ਏ ਇੱਕ ਬੁਰੀਆਂ
ਐ ਵੀ ਨੀ ਐ ਇੱਕਿ-ਇੱਕ ਏਸੀ ਏ, ਹਾਰ ਘਾਰ ਚਾਰ-ਚਾਰ ਏਸੀ ਨੇ ਜਿੰਨੇ ਮੈਂਬਰ ਨੇ ਓ ਜਿੰਨੇ ਘਾਰ ਦੇ ਕਮਰੇ ਨੇ ਓਨੇ ਏ ਸੀ ਨੇ, ਹੁਨ ਤੁਸੀ ਆਪੇ ਸ੍ਹਾਬ ਲਾਓ ਸਬ ਜ ਕਿਦਰ ਜਾਨਾ ਪੈਂਦਾ ਏ ਤੇ ਫੇਰ ਓ ਗਰਮੀ ਆਪੇ ਬਾਰ ਵੱਦਣੀ ਏ ਘਰਾਂ ਦੀ ਵਿੱਚ ਠੰਡਾ ਘਾਰ ਠੰਡੇ ਕਾਰ ਲਏ ਬਾਰ ਸਾਰੀ ਗਰਮੈਸ਼ ਛੋੜ ਦਿੱਤੀ, ਤੇ ਬਾਰ ਹਾ ਹਾਰ ਕਿਸੇ ਵਾਸਤੇ ਪਰੇਸ਼ਾਨੀ ਏ ਨਾ
ਸਈ ਗਾੱਲ ਏ, ਯਾ ਤਾਂ ਜੇੜੇ ਮਜ਼ਦੂਰ ਬੈ ਚਾਰੇ ਮਜ਼ਦੂਰੀ ਕਰਦੇ ਪਏ ਨੇ ਐਥੇ ਏ ਬਾਰ- ਸਾਡੇ ਬਾਨ ਰੇਆ ਸਾਰਾ, ਓਈ ਮੈਂ ਕੇਆ ਬਚਾਰੇ ਲੱਗੇ ਦੇ ਨੇ ਧੁੱਪੇ
ਹਾਂਜੀ, ਵੇਖੋ ਕਿਸਰਾਂ ਧੁੱਪੇ ਕਾਂਮ ਕਾਰ ਰੇਨ ਅਸੀਂ ਲੋਕ ਏਸੀ 'ਚ ਬੈਠੇ ਹੋਏ ਆਂ ਓਨਾਂ ਨੂੰ ਵੇਖੋ ਓਨਾਂ ਨ ਤਾ, ਆਦਤ ਹੋ ਗਈ ਐ ਤੇ ਏਈ ਨਾ
ਆਦਤ ਵੀ ਕੀ ਬਚਾਰੇ, ਅ ਕੈਂਦੇ ਐ ਹਮਾਰੀ ਮਜਬੂਰੀ ਹੈ ਓ ਕੈਂਦੇ ਹੈ
ਸਈ ਕੇਆ ਓਨਾ ਦੀ ਮਜਬੂਰੀ, ਓਨਾਂ ਨਾਲੇ ਈ ਓਨਾਂ ਦੀ ਮਜ਼ਦੂਰੀ ਕਰ ਰਏ ਆ ਓਨਾ ਦੇ। ਕਾੰਮ ਐ ਨਾ, ਓ ਪਿੰਡੋ ਆਏ ਨੇ ਓਨਾਂ ਨਾਲ ਕਾੰਮ ਏ ਮਜ਼ਦੂਰੀ ਕਰਨਾ, ਓ ਮਜ਼ਦੂਰੀ ਕਰਦੇ ਪੇ ਨੇ।
ਪਰ ਏਕ ਗਾੱਲ ਜੇ, ਧੂੱਪੇ ਐ ਕਾਰਦੇ ਨੇ ਨਾ ਤੇ ਚਲੋ ਬੋਤੀ ਗਰਮੀ ਚ ਤਾਂ ਚਲੋ ਨੁਕਸਾਨ ਈ ਕਰੇਗੀ, ਬਾਕੀ ਐਨਾ ਚ, ਕੈ ਲੋ ਹੱਡੀਆਂ ਦੀ ਪ੍ਰੋਬਲਮ ਨੀ ਐਨਾਂ ਨੂੰ ਹੋ ਸਕਦੀ ਕਿਉਂਕਿ ਧੁੱਪੇ ਐ ਮੈਨਤ ਕਾਰ ਰਏ ਨੇ।
ਸਈ ਕੈ ਰਏ ਓ ਤੁਸੀਂ, ਨਾਲੇ ਨਾ
ਕਰਦੇ ਅਸੀਂ ਤਾਂ ਈ ਤਾਂ ਸਾਨੂੰ ਵੈਟਾਮੈਨ ਡੀ ਦੀ ਕਮੀ ਏ, ਕਿਸੇ ਨੂੰ ਕੋਲੈਸਟਰੋਲ ਐ ਕੋਲੈਸਟਰੋਲ ਵੀ ਤਾਂ ਤਾਈ ਹੁੰਦੈ ਜਦੋਂ ਆਪਾਂ ਧੁੱਪ ਨੀ ਲੈਂਦੇ।
ਹਾਂਜੀ-ਹਾਂਜੀ, ਸਈ ਕੈ ਰੇ ਓ। ਅੱਜ-ਕੱਲ ਸਾਡੇ ਬੱਚੇ ਅਸੀਂ ਬਾਰ ਧੁੱਪੇ ਨਾ ਖੇਡੀਏ, ਬੜੀ ਗਰਮੀ ਏ ਨਕਸੀਰ ਆ ਜੈਗੀ ਬਿਮਾਰ ਹੋ ਜਾੲ ਜਗਾ ਤੇ ਅਸੀਂ ਆਪ, ਅਸੀਂ ਆਪ ਕਿੰਨਾ ਧੁੱਪੇ ਖੇਡੇ ਆਂ ਤੁਸੀ
ਪਤਾ ਕੀ ਏ, ਧੂੱਪ ਦੇਨੀ ਸਵੇਰੇ ਨੌ-ਦਸ ਵਜੇ ਵਾਲੀ ਧੁੱਪ ਦੇਓ। ਆ ਵਾਲੀ ਤਾਂ ਦੇਖੋ ਨੁਕਸਾਨ
ਹਾਂਜੀ, ਅਸੀਂ ਤੇ ਤੁਸੀਂ ਤੇ ਅਸੀਂ ਆਪਨਾ ਬਚਪਨ ਯਾਦ ਕਰੋ ਅਸੀਂ ਕਿੰਨਾ ਧੁੱਪੇ ਖੇਡੇ ਆਂ। ਕਦੀ ਘਾਰ ਆਂਦੇ ਈ ਮੰਮੀ
ਸਈ ਗਾੱਲ ਐ, ਅਸੀਂ ਤਾਂ ਐਨੀ ਲੂ ਚ ਵੀ ਛੋਟੀਆਂ ਛੋਟੀਆਂ ਗਲੀਆਂ ਹੁੰਦੀਆਂ ਸੀ, ਪੈਦਲ ਚਲੇ ਜਾਂਦੇ ਸੀ ਕਿਉਂਕਿ ਗਲੀਆਂ ਚ ਏਨੀ ਧੁੱਪ ਲੱਗਦੀ ਨੀ ਹੁੰਦੀ ਸੀ ਸਾਨੂੰ, ਮਕਾਨਾਂ ਦੀ ਛਾਂ ਈ ਰੈਂਦੀ ਸੀ।
ਚਲੋ ਜੀ, ਚੰਗਾ ਲੱਗਦਾ ਤੁਆਡੇ ਨਾਲ ਗਾੱਲ ਕਰਕੇ ਬੋਤ ਵਦੀਆ ਲੱਗੇਆ ਫੇਰ ਓ ਜੀ ਸਸ੍ਰੀ ਕਾਲ ਜੀ, ਸਸੀ਼ ਕਾਲ ਓਕੇ।